ਹੈਲੋ। ਹੈਲੋ ਸਸ ਰੀ ਕਾਲ ਮੈਮ।
ਹੈਲੋ, ਹੈਲੋ। ਹਾਂਜੀ ਸ ਕਾਲ
ਵਧੀਆ ਮੈਮ ਤੁਸੀਂ ਦੱਸੋ?
ਹਾਂਜੀ ਵ
ਥੋਡੀ ਵਾਜ਼ ਕੱਟ ਕੱਟ ਕੇ ਆ ਰਹੀ ਜੀ।
ਹੁਣ ਦੇਖੋ।
ਅਵਾਜ਼ ਥੋਡੀ ਕੱਟ ਕੱਟ ਕੇ ਆ ਰੀ ਐ।
ਹੈਲੋ, ਹੁਣ ਦੇਖੋ ਸਰ ਸਹੀ ਐ
ਨਾ ਜੀ ਕੱਟ ਕੱਟ ਕੇ ਆ ਰਹੀ ਐ ਜੀ ਹਲੇ ਵੀ। ਹੈਲੋ
ਹਲੇ ਵੀ ਸਰ ਕੱਟ ਕੱਟ ਕੇ ਆ ਰਹੀ ਐ ਕੋਈ ਨੀ ਸਰ ਸੈੱਟ ਹੋ ਜੇਗੀ ਹੋਰ ਦੱਸੋ ਸਰ?
ਹੁਣ ਠੀਕ ਐ ਹਾਂਜੀ, ਵਧੀਆ ਮੈਮ।
ਹੋਰ ਦੱਸੋ ਸਰ, ਰੋਟੀ ਵਗੈਰਾ ਖਾ ਲਈ ਆਪਣੀ।
ਹਾਂਜੀ ਬੱਸ ਹੁਣ ਖ਼ਾਕੇ ਹਟੀ ਸੀਗੇ ਹਾਂਜੀ।
ਅੱਛਾ-ਅੱਛਾ ਮੈਂ ਵੀ ਦੇਖੋ ਹੁਣ ਫ੍ਰੀ ਹੋਈ ਸੀ। ਤੇ ਆਪਣਾ ਲੱਗੀ ਸੀਗੀ ਕੰਮ ਕਰਨ ਕਿ ਚਲੋ ਹੁਣ ਫ੍ਰੀ ਹਾਂ ਹੁਣ ਕੋਈ ਕੰਮ ਨੀ ਕਰਨਾ ਸੀ ਮੈਂ।
ਹਾਂਜੀ ਫਰੀ ਆ ਨਾਲੇ ਐਨੀ ਛੇਤੀ ਨੀਂਦ ਵੀ ਨੀ ਆਂਦੀ ਚਲੋ।
ਹਾਂਜੀ-ਹਾਂਜੀ ਤੁਹਾਨੂੰ ਪਤਾ ਵੀ ਦੇਖੋ ਹੁਨ ਲੇਟ ਈ ਸੌਂਦੇ ਨੇ ਇੱਕ ਤਾਂ ਦੇਖੋ ਚ ਵੈਸੇ ਈ ਲਗਾ ਲੋ ਦਿਨ ਚ ਰੈਸਟ ਕਰ ਲੈਂਦੇ ਆ ਨਾ, ਤਾਂ ਕਰ ਹਾਂਜੀ-ਹਾਂਜੀ। ਚਲੋ ਹੋਰ ਤੁਸੀਂ ਕੀ ਖਾਇਆ ਸਰ ਅੱਜ ਖਾਣੇ ਦੇ ਵਿੱਚ।
ਐ, ਅਸੀ ਦਾਲ ਨਾਲ ਖਿਚੜੀ ਸੀਗੀ ਦਾਲ ਰੋਟੀ ਸੀ।
ਅੱਛਾ-ਅੱਛਾ ਠੀਕ ਐ ਠੀਕ ਐ।
ਸੀ ਜੀ ਸਾਡੇ ਉਰੇ ਮੰਦਿਰ ਏ ਜੀ ਉੱਥੇ ਇੱਕ ਭੰਡਾਰਾ ਸੀ ਤਾ ਖੀਰ ਆਈ ਹੋਈ ਸੀ ਖੀਰ, ਠੰਡੀ ਫਰਿਜ਼ ਚ ਰੱਖ ਕੇ ਠੰਡੀ ਖੀਰ ਖਾਈ।
ਜਾਣੀ ਕਿ ਤੁਸੀਂ ਹਾਂਜੀ-ਹਾਂਜੀ ਜਿਵੇਂ ਕਈਆਂ ਦੇ ਦੇਖੋ ਮੱਥਾ ਵਗੈਰਾ ਟਿਕਦਾ ਹਨਾ। ਵੀ ਲਗਾਲੋ ਤਾਂ ਵੀ ਬਣਾਈ ਹੋਣੀ ਤੁਸੀਂ ਹੇ ਹਾਂਜੀ ਹਾਂਜੀ। ਚਲੋ ਆਪਾਂ ਟੋਪਿਕ ਤੇ ਗੱਲ ਕਰਦੇ ਹਾਂ ਸੈਰ ਦੇ ਟੋਪਿਕ ਦੇ ਉੱਤੇ।
ਠੀਕ
ਕਿ ਦੇਖੋ ਆਪਾਂ ਨੂੰ ਤੰਦਰੁਸਤ ਤੋਂ ਸਰੀਰ ਰੱਖਣ ਲਈ ਹਨਾ ਸਵੇਰੇ ਸ਼ਾਮ ਸੈਰ ਕਰਨੀ ਚਾਹੀਦੀ ਆ। ਕਿ ਦੇਖੋ ਸ਼ੈਰ ਕਰਨੀ ਆਪਣੇ ਸਰੀਰ ਲਈ ਕਿੰਨੀ ਜ਼ਰੂਰੀ ਆ।
ਹਾਂਜੀ ਅੱਜ ਕੱਲ੍ਹ ਸਰਕਾਰਾਂ ਵੀ ਇਨੂੰ ਬਹੁਤ ਪ੍ਰਮੋਟ ਕਰ ਰਹੀਆਂ ਨੇ। ਵੀ ਸਾਨੂੰ ਤੰਦਰੁਸਤ ਰੈਨ ਲਈ ਕਸਰਤ ਵੀ ਕਰਾਦੀਆਂ ਨੇ ਯੋਗਾ ਲਗਾਲੋ ਜਿਵੇਂ
ਹਾਂਜੀ-ਹਾਂਜੀ ਜਿਵੇਂ ਦੇਖੋ ਹੁਣ ਜੋਗੇ ਦੀਆਂ ਕਲਾਸਾਂ ਚੱਲੀਆਂ ਹੋਈਆਂ ਨੇ ਪਿੰਡਾਂ ਦੇ ਵਿੱਚ, ਤੇ ਦੇਖੋ ਹੁਣ ਜੇੜੀਆਂ ਪੜ੍ਹੀਆਂ ਲਿਖੀਆਂ ਲੇਡੀਜ਼ ਨੇ ਦੇ ਖੋ ਵੀ ਜਾਂਦੀਆਂ ਨੇ ਤੇ ਕੁਛ ਲੇਡੀਜ਼ ਘੱਟ ਜਾਂਦੀਆਂ ਨੇ।
ਹਾਂਜੀ ਜੇੜੇ ਸਰੀਰ ਬਾਰੇ ਜਾਣਕਾਰੀ ਏ ਜੀ। ਜੇੜੇ ਸਰੀਰ ਬਾਰੇ ਜਾਣਕਾਰੀ ਆ ਉ ਤਾਂ ਜਾਂਦੇ ਈ ਨੀ।
ਹਾਂਜੀ-ਹਾਂਜੀ। ਜੀ ਵੀ ਦੇਖੋ ਸੈਰ ਕਰਨੀ ਕਿੰਨੀ ਜ਼ਰੂਰੀ ਲਗਾਲੋ ਹੁਣ ਆਪਾਂ ਨੂੰ ਡਾਕਟਰ ਵਗੈਰਾ ਵੀ ਦੱਸਦੇ ਨੇ।
ਹਾਂਜੀ ਨਾਲੇ
ਤੁਹਾਨੂੰ ਨੂੰ ਸਵੇਰੇ ਘੁੰਮਣ ਜਾਣਾ ਚਾਹੀਦਾ ਥੋੜ੍ਹੀ ਦੂਰ ਈ ਜਾਈਏ ਆਪਾਂ ਨੂੰ ਬਾਹਰਲੀ ਆਕਸੀਜ਼ਨ ਮਿਲ ਜਾਂਦੀ ਆ‌।
ਹਾਂਜੀ ਅੰਦਰ ਬੈਠੇ
ਪਰ ਦੇਖੋ ਬਹੁਤ ਹਾਂਜੀ-ਹਾਂਜੀ ਪਰ ਦੇਖੋ ਬਹੁਤ ਘੱਟ ਹਾਂਜੀ ਦੇਖੋ ਬਹੁਤ ਘੱਟ ਲੋਕ ਨੇ ਜੇੜੇ ਸੈਰ ਕਰਨ ਲਈ ਜਾਂਦੇ ਨੇ। ਵੈਸੇ ਤਾਂ ਦੇਖੋ ਜਾਂਦੇ ਈ ਨੀ ਅੱਜ ਕੱਲ੍ਹ ਪਰ ਜੇ ਸ਼ਹਿਰਾਂ ਦੇ ਵਿੱਚ ਦੇਖਿਆ ਜਾਵੇ ਤਾਂ ਸ਼ਹਿਰਾਂ ਦੇ ਵਿੱਚ ਹਰ ਇੱਕ ਬਜ਼ੁਰਗ ਵੀ ਦੇਖੋ ਸ਼ੈਰ ਕਰਨ ਲਈ ਜਾਂਦੇ ਨੇ ਉਹੋ, ਤੇ ਉਹ ਪਰੋ ਪਰ ਆਪਣਾ ਡਰੈੱਸ ਵਗੈਰਾ ਤੇ ਸ਼ੂਜ ਵਗੈਰਾ ਪਾ ਕੇ ਵੀ ਫੇਰ ਜਾਂਦੇ ਨੇ। ਚਲੋ ਪਿੰਡਾਂ ਦੇ ਵਿੱਚ ਤਾਂ ਘੱਟ ਆ ਪਿੰਡਾਂ ਦੇ ਵਿੱਚ ਤਾਂ ਕਈ ਲੋਕ ਜਾਂਦੇ ਵੀ ਨੇ ਦੇਖੋ ਸ਼ਾਮ ਟਾਈਮ
ਜਾਂਦੇ ਨੇ ਹਾਂਜੀ ਜਿਵੇਂ ਅੱਜ ਕੱਲ੍ਹ ਦੇ ਜਵਾਕ ਹੋ ਗਏ ਨੌਜਵਾਨ ਉਹ ਜਾਂਦੇ ਹਾਂਜੀ
ਜੀ ਹਾਂਜੀ ਪਰ ਦੇਖੋ ਫਾਇਦਾ ਤਾਂ ਹੈਗਾ ਸ਼ਾਮ ਟਾਈਮ ਜਾਣ ਦਾ, ਪਰ ਉਸਦਾ ਇੰਨਾ ਉਹ ਨੀ ਹੁੰਦਾ ਹੈਗਾ ਕਿਉਂਕਿ ਸਵੇਰੇ ਜਾਣਾ ਇੱਕ ਵਧੀਆ ਗੱਲ ਆ ਦੇਖੋ। ਵੀ ਤਾਜ਼ੀ ਹਵਾ ਮਿਲਦੀ ਆ ਜਲਦੀ ਉੱਠ ਕੇ ਜਾਣਾ ਚਾਹੀਦਾ।
ਹਾਂਜੀ ਤਾਜ਼ੀ ਹਵਾ ਨਾਲ ਈ ਜਲਦੀ ਉੱਠਿਆ ਵੀ ਜਾਂਦਾ ਹਾਂਜੀ ਨਾਲੇ ਸਵੇਰੀ ਨਾਲੇ ਸਵੇਰੇ ਸ਼ਰੀਰ ਫਰੈਸ਼ ਐਂਡ ਐਕਟਿਵ ਲਗਦਾ।
ਹਾਂਜੀ ਹਾਂਜੀ ਵੀ ਦੇਖੋ ਇਹ ਸਭ ਸਭ ਤੋਂ ਵਧੀਆ ਕਿ ਉੱਠ ਕੇ ਜਾਣਾ ਹਨਾ ਜਲਦੀ ਸਵੇਰੇ ਜਾਣਾ ਚਾਹੀਦਾ ਲਗਾ ਲੋ ਵੀ ਦੇਖੋ ਹੋਰ ਤਾਂ ਕੋਈ ਕੁੱਛ ਕਰਦਾ ਹੀ ਨਹੀਂ ਅੱਜ ਕੱਲ੍ਹ ਵੀ ਜਾਣਾ ਚਾਹੀਦਾ, ਸੈਰ ਆਪਣੇ ਸਰੀਰ ਲਈ ਸਭ ਤੋਂ ਵੱਡੀ ਜਾਣੀ ਕਿ ਉਹੋ ਆ, ਅਗਰ ਆਪਾਂ ਤੰਦਰੁਸਤ ਰਹਿ ਸਕਦੇ ਅੱਜ ਅੱਜ ਦੇ ਸਮਯ 'ਚ ਤਾਂ ਸੈਰ ਕਰਨੀ ਹੀ ਚਾਹੀਦੀ ਆ।
ਸੈਰ ਕਰਨ ਨਾਲ ਜੀ ਨਾਲੇ ਆਪਣਾ ਬਲੱਡ ਸਰਕੂਲੇਸ਼ਨ ਸਾਰਾ ਪਾਚਨ-ਤੰਤਰ ਸਾਰਾ ਕੁਝ ਠੀਕ ਰਹਿੰਦਾ ਜੀ ਨਾਲੇ।
ਹਾਂਜੀ ਹਾਂਜੀ ਹੁਣ ਦੇਖੋ ਸ਼ਾਮ ਨੂੰ ਰੋਟੀ ਤੋਂ ਬਾਦ ਜਿਵੇਂ ਹੁਣ ਤੁਸੀਂ ਬੋਲਿਆ ਕਿ ਤੁਸੀਂ ਖਾਣਾ ਖਾ ਆ ਚੁੱਕੇ ਹਨਾ ਤਾਂ ਇਸ ਟਾਈਮ ਲਗਾ ਲਓ ਜਾਂ ਇਸ ਤੋਂ ਥੋੜਾ ਹੋਰ ਲੇਟ ਚਲੇ ਜਾਓ ਹਨਾ ਘਰ ਦੇ ਕਿਸੇ ਜੈਂਟਸ ਨੂੰ ਲੈ ਕੇ ਚਲੇ ਜਾਓ ਜਿਵੇਂ ਲੇਡੀਜ਼ ਨੂੰ ਚਲੋ ਰਾਤ ਨੂੰ ਕੱਲੇ ਜਾਣ ਚ ਦਿੱਕਤ ਹੁੰਦੀ ਆ, ਤਾਂ ਜੈਂਟਸ ਨੂੰ ਲੈਜੋ ਨਾਲ ਵੀ ਪਰ ਦੇਖੋ ਰੋਟੀ ਤੋਂ ਬਾਦ ਸੈਰ ਕਰਨੀ ਚਾਹੀਦੀ ਆ।
ਹਾਂਜੀ ਬਟ ਰਾਤ ਨੂੰ ਜਾਣਾ ਹੁਣ ਮਾੜਾ ਜਾ ਜੀ ਖ਼ਤਰਨਾਕ ਹੋ ਗਿਆ ਜੀ ਕਿਉਂਕਿ ਹੁਣ ਮੌਸਮ ਇਹਾ ਜਿਹਾ ਜੀ ਮੌਸਮ ਇਹ ਜਾ ਮੀਂਹ ਆ ਜਾਂਦੇ ਕਦੇ ਧੁੱਪ ਇਸ ਕਰਕੇ ਸੱਪ ਸੁੰਡੀ ਵਗੈਰਾ ਬਾਹਰ ਆਏ ਹੁੰਦੇ
ਹਾਂ ਚਲੋ ਇਹ ਤਾਂ ਆਪਾਂ ਮੰਨਦੇ ਹਾਂ ਦੇਖੋ ਵੀ ਚਲੋ ਉੱਧਰ ਖੇਤਾਂ ਸਾਈਡ ਨਾ ਜਾਓ ਜਿਵੇਂ ਬਾਜ਼ਾਰ ਵਗੈਰਾ ਹੋ ਗਿਆ ਹਨਾ ਸਾਫ਼-ਸਾਫ਼ ਸੜਕ ਹੋ ਗਈ ਪੂਰੀ ਲਗਾ ਲੋ ਉਧਰ ਦੀ ਚਲੇ ਜਾਓ ਜਰੂਰੀ ਨੀ ਵੀ ਦੇਖੋ ਆਪਾਂ ਨੇ ਫਿਰਨੀ ਫਿਰਨੀ ਘੁੰਮ ਲੋ ਇੱਕ ਗੋਲ ਚੱਕਰ ਲਗਾ ਦੋ। ਵੀ ਜਰੂਰੀ ਨੀ ਆਪਾਂ ਨੇ ਦੇਖੋ ਖੇਤਾਂ ਸਾਈਡ ਹੀ ਜਾਣਾ।
ਹਾਂਜੀ, ਵੈਸੇ ਸਵੇਰੇ ਹੀ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਦ ਸਵੇਰੇ ਹੀ ਜਾਣਾ ਚਾਹੀਦਾ ਕਿਉਂਕਿ ਸ਼ਾਮ ਨੂੰ ਉ ਵੀ ਸੂਰਜ ਵੀ ਢਲ ਜਾਂਦਾ ਪਸੀਨਾ ਵੀ ਨਹੀਂ ਨਿਕਲਦਾ ਕਿਉਂਕਿ ਸਰੀਰ ਚੋਂ ਪਸੀਨਾ ਕੱਢ ਕੱਢਣਾ ਵੀ ਜ਼ਰੂਰੀ ਈ ਐ
ਦੇਖੋ ਇਹ ਤਾਂ ਚਲੋ ਮੰਨਿਆ ਜਾਂਦਾ ਪਰ ਇਹ ਹੈ ਨਾ ਜਿਵੇਂ ਹੁਣ ਖਾਣਾ ਹਜ਼ਮ ਕਰਨ ਲਈ ਲਗਾ ਲਓ ਹੁਣ ਦੇਖੋ ਕੀ ਕਰਦੇ ਨੇ ਲੋਕ ਜਿਹੜੇ ਤਾਂ ਦੇਖੋ ਹੁਣ ਵੀ ਜਿਹਨਾਂ ਨੂੰ ਨੌਲਜ਼ ਐ ਦੇਖੋ ਜਾਂ ਜਿਨ੍ਹਾਂ ਕੋਈ ਪੜ੍ਹਿਆ ਲਿਖਿਆ ਹਨਾ ਵੀ ਲਗਾ ਲੋ ਉਹ ਤਾਂ ਦੇਖੋ ਵੀ ਇਹ ਆ ਵੀ ਖਾਣੇ ਤੋਂ ਬਾਅਦ ਜ਼ਰੂਰ ਸੈਰ ਕਰਦੇ ਕਰਦੇ ਨੇ ਰਾਤ ਨੂੰ
ਹਾਂਜੀ ਚਾਹੇ ਦੋ ਚੱਕਰ ਆਪਣੇ ਘਰੇ ਦੇ ਬਾਹਰ ਹੀ ਕੱਢ ਲੈਣ ਪਰ ਜ਼ਰੂਰ
ਹੁਣ ਆਪਣੇ ਵਰਗੇ ਕੀ ਕਰਦੇ ਨੇ, ਦੇਖੋ ਕਈ ਖਾਣਾ ਖਾਂਦੇ ਨੇ ਤੇ ਪੈ ਜਾਂਦੇ ਨੇ ਉਹ ਆਪਾਂ ਨੂੰ ਦੇਖੋ ਖਾਣਾ ਹਜ਼ਮ ਦਾ ਨੀ ਹੁੰਦਾ ਹੈਗਾ ਆਪਾਂ ਨੂੰ ਬਿਮਾਰੀਆਂ ਲਗਾ ਕਿਉਂਕਿ ਦੇਖੋ ਆਪਾਂ ਨੇ ਉਵੇ ਹੀ ਪੈ ਜਾਣਾ ਹਨਾ ਵੀ ਉਸ ਚੀਜ਼ ਦਾ ਕੋਈ ਫਾਇਦਾ ਹੀ ਨਹੀਂ ਹੋਇਆ ਆਪਣਾ ਖਾਣਾ ਨੀ ਪਚਦਾ ਹੈਗਾ, ਵੀ ਦੇਖੋ ਸ਼ਹਿਦ ਵੀ ਬਹੁਤ ਜ਼ਰੂਰੀ ਆ ਵੀ ਕਰਨੀ ਚਾਹੀਦੀ ਆ ਜੇ ਜਿਵੇਂ ਹੁਣ ਜਿਹੜੇ ਕੋਂਸਟੇਬਲ ਦੇ ਪੇ ਉੱਪਰ ਦੀ ਤਿਆਰੀ ਕਰਨ ਰਹੇ ਨੇ ਉਹ ਦੇਖੇ ਹੋਣੇ
ਹਾਂਜੀ ਸਵੇਰੇ ਈ ਜਾਂਦੇ ਨੇ ਜੀ ਹਾਂਜੀ। ਸ਼ਹਿਰ ਪੰਜ-ਪੰਜ, ਛੇ-ਛੇ ਕਿਲੋਮੀਟਰ ਦੌੜ ਕੇ ਆਦੇ ਨੇ ਜੀ।
ਹਾਂਜੀ ਉਹ ਲਗਾ ਲੋ ਕਿ ਬਸ ਆਪਾਂ ਉਹਨਾਂ ਨੂੰ ਭੱਜਦਿਆਂ ਨੂੰ ਦੇਖਦੇ ਆ ਅਦਰਵਾਈਜ਼ ਦੇਖੋ ਕੋਈ ਨੀ ਜਾਂਦਾ ਹੈਗਾ, ਦੇਖੋ ਅਸੀਂ ਵੀ ਕਦੇ ਜਾਣਾ ਸਟਾਟ ਕਰਦੇ ਸੀ ਬਸ ਦੋ ਕੁ ਦਿਨ ਜਾਨੇ ਆ ਫਿਰ ਉਸ ਤੋਂ ਬਾਦ ਜਾਂਦੇ ਨੀ
ਹਾਂਜੀ ਸਾਰੇ ਆਂ ਕਹਿ ਵੀ ਅੱਜ ਚੱਲਾਂਗੇ ਜੀ। ਫੇਰ ਦੋ, ਤਿੰਨ ਦਿਨਾਂ ਬਾਦ ਫੇਰ ਇੱਕ ਨੀਂਦ ਆ ਰੀ ਐ।
ਹਾਂਜੀ ਹਾਂਜੀ, ਪਰ ਦੇਖ ਜਾਣਾ ਬਹੁਤ ਜ਼ਰੂਰੀ ਆ ਸੈਰ ਕਰਨੀ ਬਹੁਤ ਜ਼ਰੂਰੀ ਆ ਅਗਰ ਆਪਾਂ ਸੈਰ ਕਰਾਂਗੇ ਤਾਂਹੀ ਆ ਆਪਾਂ ਆਪਣਾ ਸਰੀਰ ਸੁਸਤ ਫੁਰਤ ਲਗਾ ਲੋ ਵੀ ਭੱਜ ਤੋੜ ਕੇ ਕੰਮ ਕਰ ਸਕਦਾ ਦੇਖੋ, ਹੁਣ ਦੇਖੋ ਕਈ ਬੱਚੇ ਐਵੇਂ ਹੁੰਦੇ
ਦੌੜ ਕਰਾਂਗੇ ਸਰੀਰ ਦੀ ਮਾੜੀ ਜੀ ਊਰਜਾ ਨੂੰ ਉਹ ਕਰਾਂਗੀ ਦਬਾਰ ਤੋਂ ਊਰਜਾ ਮਿਲੂਗੀ ਨਵੀਂ ਤਾਂ ਸਾਡਾ ਸਰੀਰ ਵੀ ਤੰਦਰੁਸਤ ਰਹੁਗਾ ਜੇ ਸਰੀਰ ਤੰਦਰੁਸਤ ਰਹੁਗਾ ਤਾਂਹੀ ਅਸੀਂ ਕੋਈ ਕੰਮ ਕਰ ਪਾਵਾਂਗੇ, ਹਾਂਜੀ।
ਕਈ ਤਾਂ ਦੇਖੋ ਥੋੜਾ ਜਾ ਈ ਚੱਲ ਫਿਰ ਕੇ ਥੱਕ ਜਾਂਦੇ ਨੇ ਵੀ ਅਸੀਂ ਥੱਕ ਗਏ। ਤੇ ਉਹ ਜਾ ਏ ਈ ਨੀ ਪਾਦੇ ਹੈਗੇ ਉਹ
ਕਈਆਂ ਨੂੰ ਆਦਤ ਪੈ ਜਾਂਦੀ ਐ ਜਿਵੇਂ ਜੀ ਜਿਹੜੇ, ਜ਼ਿਆਦਾ ਈ ਟਾਈਮ ਸੈਰ ਕਰਦੇ ਨੇ ਜੀ ਉਹਨਾਂ ਤਾਕਤ ਪੈ ਜਾਂਦੀ ਆ ਉਹ ਨੀ ਥੱਕਦੇ ਜੀ।
ਦੇਈੜਨੇ ਦੇਖੋ ਉਹ ਰੂਟੀਨ ਉਹਨਾਂ ਨੇ ਬਣਾਈ ਹੋਈ ਆ ਚ ਉਹ ਬਿਮਾਰ ਹੋਣ ਕੁਛ ਵੀ ਹੋਵੇ ਉਹ ਜਾਂਦੇ ਈ ਨੇ ਸ਼ਹਿਰ ਕਰਨ, ਕਿਉਂਕਿ ਉਹਨਾਂ ਨੂੰ ਪਤਾ ਵੀ ਤਾਜ਼ੀ ਹਵਾ ਜੋ ਆਪਾਂ ਨੂੰ ਸਵੇਰੇ ਮਿਲਦੀ ਆ ਜੇ ਆਪਣੇ ਸਰੀਰ ਨੂੰ ਉਹ ਮਿਲ ਜਾਂਦੀ ਆ ਤਾਂ ਆਪਾਂ ਬਿਮਾਰੀਆਂ ਤੋਂ ਬਚ ਜਾਨੇ ਆ
ਹਾਂਜੀ ਨਾਲੇ ਸਵੇਰ ਦਾ ਮੌਸਮ ਵੀ ਵਧੀਆ ਹੁੰਦਾ ਨਾਲੇ ਅੱਖਾਂ ਨੂੰ ਵੀ ਦੇਖਣੇ ਜਾਂ ਨੰਗੇ ਪੈਰੀ ਕਈ ਲੋਕ ਨੰਗੇ ਪੈਰੀ ਘਾਹ ਤੇ ਤੁਰਦੇ ਨੇ ਕਿਉਂਕਿ, ਘਾਹ ਨਾਲ ਆਪਣੀਆਂ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਐ ਨਾਲੇ
ਹਾਂਜੀ ਹਾਂਜੀ, ਦੇਖੋ ਹੁਣ ਆਪਾਂ ਬਾਰ ਜਾਨੇ ਆ ਤਾਂ ਇਹੀ ਆ ਵੀ ਸਵੇਰ ਟਾਈਮ ਤਾਂ ਆਪਾਂ ਨੂੰ ਸੜਕ ਦੇ ਕਿਨਾਰੇ ਕਿਨਾਰੇ ਚੱਲਣਾ ਚਾਹੀਦਾ ਲਗਾ ਲਓ, ਵੀ ਦੇਖੋ ਕਈ ਵਾਰੀ ਰ ਚ ਦਰਖਤ ਆਦੇ ਨੇ ਆਪਾਂ ਨੂੰ ਆਹੋ ਉਹਨਾਂ ਤੋਂ ਆਕਸੀਜਨ ਮਿਲਦੀ ਲਗਾ ਲੋ ਵਧੀਆ ਹਨਾ, ਤੇ ਸਵੇਰ ਦਾ ਮੌਸਮ ਤੁਸੀਂ ਦੇਖਿਆ ਹੋਣਾ ਵੀ ਠੰਡਾ ਵੀ ਹੁੰਦਾ ਐ ਦੇਖੋ, ਵੀ ਉਸ ਟਾਈਮ ਜਾਣਾ ਆਪਣੇ ਲਈ ਔਖਾ ਨੀ ਹੈਗਾ
ਹਾਂਜੀ ਸਵੇਰ ਦੇ ਟਾਈਮ ਨਾਲੇ ਮੌਸਮ ਵੀ ਠੀਕ ਈ ਹੁੰਦਾ ਹੈਗਾ ਐਵੇਂ ਜਿਵੇ ਗਰਮੀ ਜਿਆ ਵੀ ਨੀ ਹੁੰਦੀ ਜਿਦਨ ਲਈ, ਹਾਂਜੀ ਨਾਲੇ ਸੂਰਜ ਵੀ ਨਿਕਲਣ ਆਲਾ ਹੁੰਦ ਨਦੇ, ਮੌਸਮ ਵੀ ਵਧੀਆ ਰਹਿੰਦਾ ਤੇ ਅੱਖਾਂ ਨੂੰ ਵੀ ਵਧੀਆ ਰਹਿੰਦਾ। ਤਾਜ਼ੀ ਤਾਜ਼ੀ ਹਵਾ ਮਿਲਦੀ ਐ ਏਸੀ ਤੋਂ ਮਾੜਾ ਜਾ ਨਾਲੇ ਆਰਾਮ ਮਿਲਦਾ ਐ ਜੀ।
ਹਾਂਜੀ ਜਿਹੜੇ ਹੁਣ ਸ਼ਹਿਰਾਂ ਦੇ ਲੋਕ ਨੇ ਲਗਾ ਲੋ ਪੜ੍ਹੇ ਲਿਖੇ ਨੇ ਲਗਾ ਲੋ ਉਹ ਹੁਣ ਉਹ ਸਾਰੇ ਈ ਸੈਰ ਕਰਦੇ ਨੇ ਸਵੇਰੇ ਉਹਨਾਂ ਨੇ ਪੱਕਾ ਸੈਰ ਕਰਨੀ ਈ ਕਰਨੀ ਆਂ। ਜਾਂ ਤੁਸੀਂ ਸ਼ਾਮ ਟਾਈਮ ਦੇਖਿਆ ਕਰੋ ਗਰਾਉਂਡ ਵਗੈਰਾ ਚ ਪੰਜ ਛੇ ਕੁ ਵਜੇ ਲਗਾ ਲੋ, ਬਹੁਤ ਲੋਕ ਹੁੰਦੇ ਨੇ ਜਿਹੜੇ ਉੱਥੇ ਘੁੰਮ ਰਹੇ ਹੁੰਦੇ ਨੇ ਹੁਣ ਤਾਂ ਦੇ ਵੈਸੇ ਗਰਾਉਂਡਾਂ ਦੇ ਵਿੱਚ, ਥੋੜਾ ਜਿਹਾ ਸਮਾਨ ਝੁੱਲੇ ਵਗੈਰਾ ਐਵੇਂ ਦੇ ਲਵਾ ਲੇ। ਝੁੱਲੇ ਤਾਂ ਨੀਂ ਕਹਿ ਸਕਦੇ ਆਪਾਂ ਐਕਸਰਸਾਈਜ਼ ਕਰਨ ਲਈ ਲਗਾ ਦੇ-
ਹੁਣ -ਹੁਣ ਤਾਂ ਆਪਣੇ ਸੀ ਐਮ ਨੇ ਵੀ ਬਹੁਤ ਸਾਰੇ ਏ ਖੇਡ ਨਵੇਂ ਸਟੇਡੀਅਮ ਬਣਵਾਏ ਨੇ ਜੀ, ਜਿਵੇਂ ਉਹਨਾਂ ਵਿੱਚ ਸਾਰੀਆਂ ਜਿੰਮ ਜਿਵੇਂ - ਪੰਚਾਇਤ ਜਿੰਮ, ਪਿੰਡ ਦਾ ਜਿੰਮ, ਜਿਵੇਂ ਹੁਣ ਉਹ ਕਈ ਸਾਰੀਆਂ ਉਹ ਸ਼ੁਰੂ ਕੀਤੀਆਂ ਨੇ ਜੀ।
ਹਾਂਜੀ -ਹਾਂਜੀ ਵੀ ਉਹ ਚ ਦੇਖੋ ਬਹੁਤ ਸਹੂਲਤ ਤਾਂ ਆ ਗਈਆਂ ਲਗਾਂ ਲੋ, ਹੁਣ ਉਹਨਾਂ ਨੇ ਹੀ ਲਗਾਇਆ ਦੇਖੋ ਇਹ ਯੋਗੇ ਦੀਆਂ ਕਲਾਸਾਂ ਸੀਗੀਆਂ, ਇਹ ਵੀ ਤਾਂ ਹੀ ਸਟਾਟ ਕੀਤੀਆਂ ਨੇ, ਵੀ ਚੱਲੋ ਲੇਡੀਜ਼ ਵੈਸੇ ਤਾਂ ਬਾਹਰ ਘੱਟ ਵੀ ਚੱਲੋ ਕਈ ਨਹੀਂ ਵੀ ਨਿ ਕਰਦੀਆਂ ਜਿਵੇਂ, ਪਰ ਦੇਖੋ ਵੀ ਜੋ ਯੋਗਾ ਕਰਨਗੀਆਂ, ਆਪੇ ਕਿਉਂਕਿ ਤੁਹਾਨੂੰ ਪਤਾ ਪਿੰਡਾਂ ਦੀਆਂ ਲੇਡੀਜ਼ ਘਟੇ ਧਿਆਨ ਦਿੰਦੀਆਂ ਨੇ ਇਹਨਾਂ ਕੰਮਾਂ ਵੱਲ। ਕਿ ਚੱਲੋ ਘੰਟਾ ਉਹ ਕਲਾਸ ਲਗਾਉਣਗੇ, ਉਹਨਾ ਦਾ ਸਰੀਰ ਥੋੜਾ ਸੈਟ
ਹਾਂਜੀ, ਸਹੀ ਏ ਸੈਟਲ ਹੋ ਗਿਆ ਤਾਂ ਹੀ ਕੰਮ ਬਣੂਗਾ ਜੀ ਹਾਂਜੀ। ਜੇ ਸਰੀਰ ਸੈਂਟ ਰਹੋਗਾ ਤਾਂ ਹੀ ਕੰਮ ਕਰ ਪਾਵਾਂਗੇ ਜੀ।
ਹਾਂਜੀ-ਹਾਂਜੀ ਵੀ ਵੇਖੋ। ਉਹ ਤਾਂ ਹੀ ਲਗਾਈਆਂ ਗਈਆਂ ਸੀ ਕਲਾਸਾਂ, ਵੀ ਹਰ ਇੱਕ ਘਰ ਚ, ਜਿੰਨੀਆਂ ਵੀ ਲੇਡੀਜ਼ਾਂ ਯੋਗਾ ਕਰਨ ਆਣਗੀਆਂ, ਦੇਖੋ ਵੀ ਤਾਂ ਉਹਨਾਂ ਨੂੰ ਵਧੀਆ ਲਗਾ ਲਓ, ਵੀ ਸਰੀਰ ਉਹਨਾਂ ਦਾ ਫਿੱਟ ਰਹੋਗਾ, ਵੀ ਐਨ ਤੰਦਰੁਸਤ ਰਹਿਣਗੀਆਂ ਉਹ, ਦੇਖੋ ਚੀਜ਼ ਉਹਦਾ ਹੌਲੀ- ਹੌਲੀ ਫ਼ਰਕ ਪੈਂਦਾ, ਇਹ ਤਾਂ ਹੈ ਨੀ ਵੀ ਇੱਕਦਮ ਫਰਕ ਪੈ ਜੇ ਗਾ।
ਹਾਂਜੀ, ਇਕਦਮ ਤਾਂ ਕੋਈ ਚੀਜ਼ ਦਾ ਵੀ ਨਹੀਂ, ਜਿਵੇਂ ਹੁਣ ਜੀ ਦੇਖੋ ਜੀ, ਕੋਈ ਮੋਟਾ ਬੰਦਾ ਜੀ, ਉਹ ਪਤਲੇ ਹੋਣ ਦੀ ਸੋਚ ਲਈ ਇੱਕੋ ਦਿਨ ਚ, ਪਤਲਾ ਥੋੜੀ ਹੋਜੋਗਾ ਜੀ।
ਹਾਂਜੀ-ਹਾਂਜੀ ਹੁਣ ਦੇਖੋ ਸਾਲ ਛੇ ਮਹੀਨੇ ਤਾਂ ਲੱਗਦੇ ਈ ਨੇ। ਹਾਂਜੀ-ਹਾਂਜੀ।
ਛੇ, ਹਾਂਜੀ, ਸਾਲ ਛੇ ਮਹੀਨੇ ਤਾਂ ਲੱਗਦੇ ਈ ਲੱਗਦੇ।
ਹਾਂਜੀ- ਹਾਂਜੀ ਇਸ ਨਾਲ ਈ ਫੇਰ ਦੇਖੋ ਤੰਦਰੁਸਤ ਵਗੈਰਾ ਰਹਿ ਸਕਦਾ ਅਗਰ ਦੇਖੋ -ਦੇਖੋ ਕੋਸ਼ਿਸ਼ ਤਾਂ ਕਰਨੀ ਚਾਹੀਦੀ ਆ।
ਹਾਂਜੀ ਨਾਲੇ ਆਪਾਂ ਨੂੰ ਫਾਸਟ ਫੂਡ ਅਵੇਂ ਤਲਿਆ ਹੋਇਆ ਉਹ ਚ ਘੱਟ ਖਾਣਾ ਚਾਹੀਦਾ, ਸਲਾਦ ਵਗੈਰਾ ਜ਼ਿਆਦਾ ਖਾ ਲੈਣੇ ਚਾਹੀਦਾ।
ਹੁਣ ਦੇਖੋ ਕਈਆਂ ਦੀ ਸਿਹਤ ਨਹੀਂ ਬਣਦੀ ਹੈਗੀ, ਆਪਣਾ ਠੀਕ ਤਰ੍ਹਾਂ ਨਾਲ ਖਾਣਾ ਪੀਣਾ ਨੀ ਹੁੰਦਾ ਹੈਗਾ।
ਹਾਂਜੀ।
ਆਪਣੀ ਫੇਰ ਸਿਹਤ ਨੀਂ ਬਣਦੀ ਦੇਖ ਖੋ ਜਾਂ ਕਈ ਜਿਆਦਾ ਖਾਂਧੇ ਨੇ, ਉਹ ਫੇਰ ਜਿਆਦਾ ਉਹ ਹੁੰਦੇ ਨੇ, ਆਹ ਚੀਜ਼ ਹੋ ਜਾਂਦੀ ਆ, ਵੀ ਆਪਾਂ ਨੂੰ ਆਪਣੇ ਸਰੀਰ ਦੇ ਹਿਸਾਬ ਨਾਲ ਕਰੋ, ਆਪਾਂ ਨੂੰ ਇੱਕ ਡਾਇਟ ਪਲੈਨ ਬਣਾਉਣਾ ਚਾਹੀਦਾ।
ਹਾਂਜੀ, ਡਾਇਟ ਪਲੈਨ। ਠੀਕ ਏ ਜੀ, ਓਕੇ ਮੈਮ, ਟਾਈਮ ਹੋ ਗਿਆ, ਠੀਕ ਸਸ ਸ੍ਰੀ।